ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਬਸ, ਵਧੀਆ ਸਭ। ਔਰ ਤੂੰ , ਮੈਂ ਵੇਲਾ ਬੈਠ
ਵੇਲੇ ਬੈਠੇ ਓਂ ਜੀ ਅੱਛਾ, ਬਸ ਮੈਂ ਵੀ ਹੁਨੇ ਵੇਲਾ ਈ ਬੈਠ ਠਾ ਸੀ, ਥੋੜਾ ਘਰ ਦਾ ਕੰਮ-ਕੁਮ ਕਰਕੇ ਤੇ ਫੇਰ ਸੋਚੇਆ ਕੋਲ ਕਰ ਲਾ ਤੁਆਨੂੰ, ਵੇਲਾ ਈ ਬੈਠਾ ਸੀ ਸੋਚੇਆ ਹਾਲ-ਚਾਲ ਪੁੱਛਲਾਂ। ਹੋਰ ਦੱਸੋ ਸਬ
ਹੈਲੋ।
ਹੈਲੋ।
ਹਾਂਜੀ ਅਵਾਜ਼ ਆਂਦੀ ਪਈ ਏ।
ਹਾਂ ਆਂਦੀ ਪੀ
ਹੋਰ ਦੱਸੋ ਸਬ ਠੀਕ ਐ।
ਹਾਂ ਸਬ ਠੀਕ ਏ।
ਹੋਰ ਫੈਮਲੀ ਵੇ ਸਬ ਠੀਕ ਸਾਰੇ।
ਹਾਂ ਸਬ ਠੀਕ ਏ ਫੈਮਲੀ ਵਿਚ ਤੇ।
ਅੱਛਾ, ਹੋਰ ਅੱਜ ਕੀ ਖਾਦਾ ਫੇਰ ਦੁਪੈਰੇ ਤੁਸੀਂ।
ਦੁਪੈਰੇ ਤੇ ਕੁੱਛ ਖਾਧਾ ਈ ਨੀ, ਵਿਆਅ ਚ ਗਏ ਸੀ। ਓਥੇ ਈ ਖਾਦਾ ਫੇਰ ਨਾ ਓਥੇ ਈ ਖਾਦਾ ਬਸ।
ਅੱਛਾ, ਫੇਰ ਮਜ਼ਾ ਆ ਗੇਆ ਹੋਨਾ ਅੱਜ ਤੇ ਵਿਆਅ ਗਏ
ਹੋਰ, ਮਜ਼ਾ ਕਿਦਰ ਗਰਮੀ ਇੰਨੀ ਹੈਗੀ ਜੀ।
ਹਾਂ ਹੁਨ ਕੀ ਕਰੀਏ, ਗਰਮੀ ਏ ਵਿਚ ਵੇਆਅ ਹੁਨ ਹੁੰਦਾ ਜਾਨਾ ਤੇ ਪੈਂਦਾ ਈ ਏ ਜਾਂ ਤੇ ਰਾਤ ਦਾ ਹੋਜੇ। ਦੁਪੈਰੇ ਦਾ ਹੁਨ ਦੁਪੈਰ ਦਾ ਤੇ ਫੇਰ ਬੜਾ ਔਖਾ ਹੋ ਜਾਂਦੈ।
ਬਜਾਊਂ ਗੈਲੈ
ਹੋਰ, ਹੋਰ ਦੱਸੋ ਹੈਲੋ। ਹਾਂਜੀ ਹੋਰ ਦੱਸੋ, ਕੀ ਖਾਨ ਚ ਫੇਵਰੇਟ ਏ ਤੁਆਡਾ।
ਖਾਨ ਚ ਤੇ ਸਾਰਾ ਕੁਛ ਫੇਵਰੇਟ ਹੈਗਾ, ਓਦਾਂ ਰਾਜਮਾਂ ਚੋਲ ਵਦੀਆ ਹੈਗੇ ਨੇ।
ਅੱਛਾ ਰਾਜਮਾਂ ਚੋਲ ਸਵਾਦ ਲੱਗਦੇ ਨੇ ਸਬ ਤੋਂ ਜਾਦਾ।
ਹਾਂ। ਤਆਨੂੰ ਕੀ ਵਦੀਆ ਲਗਦਾ । ਹਾਂ ਓਦਰ ਨੀ ਹੁੰਦੇ, ਨਾ ਔ ਵੇਆ ਵੇਚ ਨੀ ਹੁੰਦੇ ਰਾਜਮਾਂ ਵਗੈਰਾ।
ਓਥੇ ਤੇ ਫਾਸਟ ਫੂਡ ਵਗੈਰਾ ਹੁੰਦੈ, ਫਾਸਟ ਫੂਡ ਵੈਸੇ ਘੱਟ ਈ ਖਾਂਦੇ ਅੱਜ ਤੁਸੀਂ। ਕਿਓਂਕਿ ਜਾਦਾ ਵਦੀਆ ਤੇ ਹੁੰਦਾ ਨੀ ਸੇਤ ਵਾਸਤੇ। ਫਰੂਟ ਵਗੈਰਾ ਖਾ ਲੈਂਦੇ, ਹਾਂ ਐ ਵਦੀਆ ਗੱਲ
ਐਈ ਖਾਦੈ।
ਫਰੂਟ ਵਗੈਰਾ ਖਾ ਲੋ ਐ ਵਦੀਆ ਰੈਂਦੇ ਨੇ, ਜਾਦੀ ਗਰਮੀ ਐ ਨਾ। ਹੋਰ ਕੇੜਾ ਫੈਸਟੀਵਲ ਪਸੰਦ ਏ।
ਫੈਸਟੀਵਲ ਤੇ ਦੀਵਾਲੀ ਵਦੀਆ ਲੱਗਦੀ ਏ।
ਅੱਛਾ, ਕਿਵੇਂ ਮਨਾਂਦੇ ਓਂ ਫੇਰ।
ਆ ਅਸੀਂ ਫੈਮਲੀ ਨਾਲ ਈ ਮਨਾਨੇ ਆਂ।
ਨਈਂ ਕਿਵੇਂ ਮਨਾਂਦੇ ਓਂ ਸ਼ੁਰੂ ਤੋਂ ਦੱਸੋ ਨਾ ਪੂਰਾ।
ਓ ਅਸੀਂ ਪੈਲੇ ਇੱਕ ਹਫ਼ਤੇ ਪੈਲੇ ਸਫਾਈਆਂ ਕਰ ਲੇਨੇ ਆਂ। ਫੇਰ ਹੌਲੀ -ਹੌਲੀ ਸਾਰਾ ਕੰਮ ਕਰਨਾ ਆ ਛੋਟੀ ਦੀਵਾਲੀ ਨੂੰ ਅਸੀਂ ਤਿਆਰੀਆਂ ਕਰ ਲੈਂਣੇ ਆ, ਲਾਈਟਾਂ-ਲੁਈਟਾਂ ਲਗਾ ਲੈਂਣੇ ਆ। ਫੇਰ ਜਦੋ ਦੀਵਾਲੀ ਹੁੰਦੀ ਏ ਫੇਰ ਫੇਰ ਜਾ ਕੇ ਪੂਜਾ ਦਾ ਸਮਾਨ ਲੈ ਕੇ ਆਣੇ ਆ, ਫੇਰ ਮਿਠਾਈਆਂ ਲੈ ਕੇ ਆਣੇ ਆਂ ਫੇਰ ਓ ਮਿਠਾਈਆਂ ਦੇਣ ਜਾਂਣੇ ਆ।
ਅੱਛਾ‌।
ਫੇਰ ਸ਼ਾਮੀ ਪੂਜਾ ਕਰਕੇ ਥੋੜੇ ਇੰਟਰਟੇਨਮੈਂਟ ਵਾਸਤੇ ਨਾ ਪਟਾਕੇ ਚਲਾ ਲੇਂਦਾ ਬਸ।
ਚਲੋ ਵਧੀਆ ਗੱਲ ਏ, ਅਸੀਂ ਵੀ ਐਵੇਂ ਈ ਮਨਾਨੇ ਆ, ਸਾਰੇ ਐਵੇਂ ਮਨਾਂਦੇ ਨੇ ਵੈਸੇ ਤਾ ਹੋਰ ਦੱਸੋ? ਸੈਰ ਸੁਰ ਨੀ ਕਰਦੇ ਤੁਸੀਂ?
ਮੈ ਨਈ ਕਰਦੀ।
ਕਦੇ ਵੀ ਨਈ ਕਰਦੇ ਹੱਦ ਆ।
ਨਾ ਕਿਥੇ ਗਏ ਆ।
ਨਈ ਕਰੇਆ ਕਰੋ ਨਾ ਸੈਰ ਰੈਗੂਲਰ। ਕਰੇਆ ਕਰੋ, ਹੁਣ ਤਾਂ ਛੁੱਟੀਆਂ ਈ ਆਂ। ਹੈਲੋ?
ਹੈਲੋ?
ਹੁਣ ਤਾ ਛੁੱਟੀਆਂ ਈਏ। ਹੁਣ ਤਾ ਸੈਰ ਰਾਤੀ ਕਰ ਲੇਆ ਕਰੋ ਨਾ।
ਤੁਸੀਂ ਜਾਂਦੇ ਓ ਸੈਰ ਕਰਨ?
ਹਾਂ ਅਸੀਂ ਜਾਂਨੇ ਆ, ਓ ਡੋਗੀ ਰੱਖੇਆ ਨਾ ਓ ਨੂੰ ਕਰਵਾਣੀ ਹੁੰਦੀ ਰੋਜ਼ ਸੈਰ।
ਅੱਛਾ।
ਹੁ
ਹੋਰ ਹੈਲੋ, ਤੁਆਡੀ ਫੈਮਿਲੀ ਵਿੱਚ ਕਿੰਨੇ ਮੈਂਬਰ ਏ?
ਸਾਡੀ ਫੈਮਿਲੀ ਵਿੱਚ ਇੱਕ ਤਾਂ ਤੁਆਨੂੰ ਦੱਸੇਆ ਡੋਗ, ਡੋਗੀ ਹੋਏਆ, ਛੋਟਾ ਜਾ। ਤਿੰਨ ਸਾਲ ਦਾ। ਬਾਕੀ ਚਾਰ ਮੈਂਬਰ ਹੋਰ ਆਏ ਆ। ਹਾਂ। ਏ ਸਾਡਾ ਡੋਗੀ ਬੜਾ ਵੱਡਾ ਹੋਏਆ ਦਾ। ਏਨੂੰ ਸੈਰ ਕਰੋਣ ਜਾਂਦੇ ਆਂ।
ਸੈਰ ਕੁਤੇਆਂ ਵਾਸਤੇ ਵਧੀਆ ਹੁੰਦੀ ਹੈ ਨਾ, ਅਗਰ ਨਾਂ ਜੋ ਨਈ ਕਰਾਈ ਤੇ ਏਦਾਂ ਤੰਗ ਕਰਦੇ ਨੇ।
ਹਾਂ ਫੇਰ ਏਨਾਂ ਵਿੱਚ ਨਾ, ਐਨਰਜੀ ਨਿਕਾਲਣੀ ਪੈਂਦੀ ਏਨਾਂ ਨੂੰ ਨਾ ਸੈਰ ਕਰਕੇ।
ਹਾਂ।
ਨਾਲੇ ਫੇਰ ਵੋ ਸੁਸੂ- ਪੋਟੀ ਵੀ ਕਰਨੀ ਹੁੰਦੀ, ਬਾਥਰੂਮ ਵਗੈਰਾ ਤੇ ਓ ਵੀ ਕਰਵਾ ਦਿੰਨੀ ਆ।
ਕੀ ਕਰ ਦਿੰਦੇ ਨੇ।
ਨਈ ਸਾਡੀ ਨਈ ਕਰਦੀ ਘਾਰ ਚ, ਏ ਬੜੀ ਸਮਝਦਾਰ ਏ। ਏਨੇ ਆ ਤੰਗ ਨਈ ਕੀਤਾ ਬਾਚ। ਹਾਂ ਇੱਕ ਦੋ ਵਾਰੀ ਕੀਤਾ ਸੀ, ਜਦੋਂ ਛੋਟੀ ਸੀ ਨਾ, ਨਵੀਂ-ਨਵੀਂ ਲਿਆਏ ਸੀ। ਉਦੋਂ ਕਰਤਾ ਸੀ ਏਨੇ। ਬਾਸ ਉਸ ਤੋਂ ਬਾਅਦ ਏਨੂ ਆਦਤ ਪੈ ਗਈ ਆਪਣੇ ਆਪ, ਫੇਰ ਉਸ ਤੋਂ ਬਾਦ ਨਈ ਏਨੇ ਕੀਤਾ ਕਦੀ ਵੀ।
ਠੀਕ ਐ।
ਬਾਹ ਆਦਤ ਪੈ ਜਾਂਦੀ ਏ, ਬੱਚਿਆਂ ਵਾਕਣ ਈ ਹੁੰਦੇ ਨੇ। ਜੋ ਸਿਖਾਵਾਂਗੇ ਉਹ ਸਿੱਖ ਜਾਂਦੇ ਨੇ। ਹੋਰ ਤੁਹਾਡੇ ਫੈਮਲੀ ਕਿੰਨੇ ਮੈਂਬਰ ਤੁਸੀਂ ਦੱਸੋ?
ਸਾਡੀ ਫੈਮਿਲੀ ਅਸੀਂ ਪੰਜ ਮੈਂਬਰ ਏ‌।
ਅੱਛਾ।
ਏਕ ਮੰਮੀ, ਪਾਪਾ, ਮੈਂ, ਮੇਰੀ ਭੈਣ ਔਰ ਦਾਦੀ ਹੈਗੀਆ ਬਸ।
ਅੱਛਾ ਦਾਦੀ ਨੇ ਸਭ ਤੋਂ ਵੱਡੇ। ਦਾਦੀ ਨਾਲ ਟਾਈਮ ਸਪੈਂਡ ਕਰਦੇ ਓ ਨਈਂ ਕਰਦੇ?
ਹਾਂ ਰੋਜ਼ ਕਰਨੇ ਆ।
ਚਲੋ ਵਧੀਆ ਗੱਲ ਨੀ ਟਾਈਮ ਸਪੈਂਡ ਕਰਨਾ ਚਾਹੀਦਾ ਆਪਣੀ ਫੈਮਿਲੀ ਨਾਲ।
ਹਾਂਜੀ ਹੋਰ ਦੱਸੋ, ਇਸ ਵਾਰ ਘੁੰਮਣ ਨੀ ਗਏ ਕਿਧਰੇ?
ਨਾ, ਹੁਣ ਆਖਰੀ ਛੁਟੀਆਂ ਵਿੱਚ ਜਾਵਾਂਗੇ। ਤਿੰਨ- ਚਾਰ ਦਿਨ ਰੁਕ ਕੇ। ਨਾ, ਆਈ ਛੁੱਟੀਆਂ ਵਿੱਚ ਜਾਵਾਂਗੇ ਤਿੰਨ- ਚਾਰ ਦਿਨ ਰੁ
ਅੱਛਾ ਹੁਣ ਲਾਸਟ ਵਿੱਚ ਜਾਓਗੇ ਛੁੱਟੀਆਂ ਕਿਉਂਕਿ ਕਿਉਂਕਿ ਮੈਕਸੀਮਮ ਤੇ ਖਤਮ ਹੀ ਹੋ ਗੀਆ ਛੁਟੀਆਂ।
ਹਮਅ ਭੀੜ ਵੀ ਨੀਂ ਹੁੰਦੀ।
ਹਾਂ ਉਹ ਫਿਰ ਭੀੜ ਘੱਟ ਹੀ ਜਾਂਨੀ ਐ, ਕਿਉਂਕਿ ਸ਼ੁਰੂ -ਸ਼ੁਰੂ ਵਿੱ ਘੁੰਮ ਆਂਦੇ ਨੇ ਜਿਆਦਾਤਰ ਲੋਕੀ। ਫੇਰ ਉਸ ਤੋਂ ਬਾਅਦ ਤੇ ਬਹਿ ਹੀ ਜਾਂਦੇ ਨੇ। ਫੇਰ ਕਿੱਥੇ ਜਾਓਗੇ? ਨਾਨੀ ਦੇ ਘਰ।
ਨਾ ਭੂਆ ਘਰ ਜਾਵਾਂਗੇ ਏਸ ਵਾਰ।
ਅੱਛਾ ਭੂਆ ਦੇ ਘਰ ਜਾਓਗੇ।
ਹਅ
ਫਿਰ ਕਿੰਨੇ ਦਿਨ ਰਹੋਗੇ ਭੂਆ ਦੇ ਘਰ?
ਆਸੀਂ
ਹਮ ਅ
ਅ ਚਾਰ ਦਿਨ ਹੋ ਕੇ ਆਵਾਂਗੇ ਚਾਰ-ਪੰਜ
ਚਲੋ ਵਧੀਆ ਗੱਲ ਏ। ਥੋੜਾ ਬਹੁਤ ਘਰੋਂ ਬਾਹਰ ਵੀ ਜਾਣਾ ਚਾਹੀਦਾ।
ਤੁਸੀਂ ਨੀ ਜਾਂਦੇ?
ਨਾ ਮੈਂ ਜਾਂਦਾ ਹੀ ਨੀਂ ਮੈਨੂੰ ਵਧੀਆ ਨੀਂ ਲੱਗਦਾ। ਘੁੰਮਣਾ, ਫਿਰਨਾ ਕਿਉਂਕਿ ਮੈਨੂੰ ਤੇ ਵੈਸੈ
ਟਰੈਵਲ ਕਿਹਦੇ ਵਿੱਚ ਕਰੋਗੇ?
ਮੈਨੂੰ ਤੇ ਪਹਿਲੀ ਗੱਲ ਤੇ ਅ ਲੋਕਲ ਹੀ ਵਧੀਆ ਲੱਗਦਾ ਘੁੰਮਣਾ ਫਿਰਨਾ ਜੇ ਜਾਣਾ ਪੈ ਜੇ ਫੇਰ ਤਾਂ ਟ੍ਰਰੇਨ ਹੀ ਵਧੀਆ ਲੱਗਦੀ ਏ ਉਹੀ ਮੈਨੂੰ ਜ਼ਿਆਦਾ ਦਿੱਲੀ ਜਾਣਾ ਪਸੰਦ ਏ ਤਾਂ ਕਰਕੇ ਏਸ ਵਾਰ ਵੀ ਗਰਮੀ ਕਰਕੇ ਨੀਂ ਗਿਆ ਤੇ ਮੈਨੂੰ ਪਸੰ ਦ ਵੀ ਨੀਂ ਹੈਗੀਂ ਗਿਆ ਹੀ ਨੀਂ ਮੈਂ ਏਸ ਵਾਰ ਵੀ ਮੈਂ ਕਿਦਰੇ ਘੁੰਮਣ।
ਹੋਰ ਗਰਮੀ ਵਿੱਚ ਬਾਹਰ ਨਿਕਲਣ ਦਾ ਕੰਮ ਹੈ ਵੀ ਨੀਂ ਕਰਦਾ ਘਰੋਂ
ਨਾ ਨਾ ਗਰਮੀ ਦਾ ਦਿਲ ਕਰਦਾ ਵਾ ਆਪਾਂ ਘਰ ਹੀ ਬੈਠੇ ਰਹੀ ਏ
ਉਰ ਏ ਸੀ ਵਿੱਚ ਠੰਡੀ ਹਵਾ ਵਿੱਚ।
ਬਸ ਹੋਰ ਕੀ ਕਰ ਸਕਦੇ ਆਂ, ਗਰਮੀ ਇੰਨੀ ਪੈਂਦੀ ਪਈ ਆ ਫੁਣ ਸਵੇਰ ਦੀ ਗਰਮੀ ਪੈਂਦੀ ਪਈ ਸਵੇਰ ਦੀ ਧੁੱਪ ਪਈ ਜਾਂਦੀ ਸੀ। ਸ਼ਾਮੀ ਵੀ ਅੱਜ ਐਨੀ ਧੁੱਪ ਸੀ। ਸ਼ਾਮੀ ਓਦਾਂ ਠੰਡਾ ਹੋ ਜਾਂਦਾ ਰੋਜ਼, ਅੱਜ ਐਨੀ ਧੁੱਪ ਸੀ ਫੇਰ ਹੁਣ ਰਾਤ ਹੋਈ ਐ ਥੋੜੀ ਧੁੱਪ ਹੱਟੀ ਐ ਤੇ ਥੋੜਾ ਜਾ ਧ ਐਹ ਧੁੱਪ ਹੱਟੀ ਏ ਤੇ ਥੋੜ੍ਹੀ ਜੀ ਹਵਾ ਚੱਲੀ ਐ ਠੰਡੀ-ਠੰਡੀ। ਤਾਂ ਕਰਕੇ ਬਾਹਰ ਬਹਿ ਪਾਨੇ ਪ‌ਏ ਆ, ਨਹੀਂ ਤਾਂ ਗਰਮੀ ਬੜੀ ਆ।
ਹੋਏਗੀ।
ਹਾਂ, ਰੋਜ਼ ਈ ਹੁੰਦੀ ਪਈ ਗਰਮੀ, ਮੀ ਹੁਣ ਗਰਮੀ ਦਾ ਈ ਸੀਜ਼ ਜ਼ਨ ਏ ਨਾ, ਤੇ ਗਰਮੀ ਪੈਦੀ ਪ‌ਈ ਐ।
ਹਾਂ।
ਹੋਰ? ਫੇਰ ਤੁਸੀਂ ਆਪਣੇ ਫ੍ਰੀ ਟਾਈਮ ਚ ਕੀ ਕਰਦੇ ਓ?
ਅਹ, ਮੈਂ ਫ੍ਰੀ ਟਾਈਮ ਵਿੱਚ ਮੋਬਾਈਲ ਚਲਾ ਲੈਨਾ।
ਅੱਛਾ, ਹੁ ਤੁਹਾਡੀ ਹੋਬੀਜ਼ ਕੀ ਨੇ ਫੇਰ?
ਓ ਵੀ ਹੈਗੀ, ਮੋਬਾਈਲ ਚਲਾਣਾ ਬਸ ਹੋਰ ਖੇਲ ਲੈਨੇ ਆ ਬਸ।
ਅੱਛਾ, ਮੋਬੈਲ ਚ ਕੀ ਵੇਖ ਦੇ ਓ ਜ਼ਿਆਦਾਤਰ?
ਮੈਂ ਗੇਮ ਖੇਲ ਲੈਨਾ।
ਅੱਛਾ। ਗੇਮਸ, ਗੇਮਸ ਕੇੜੀ ਖੇਲਦੇ ਓ?
ਐਕਸ਼ਨ ਗੇਮਸ।
ਅੱਛਾ, ਕਿੰਨੇ ਟੈਮ ਤੱਕ ਖੇਡ ਲੈਂਦੇ ਓ ਫਿਰ ਇਕ ਦਿਨ ਚ ਕਿੰਨਾ ਟਾਇਮ?
ਇੱਕ-ਦੋ ਘੰਟਾ।
ਚਲੋ ਜਾਦਾ ਨਾ ਖੇਲਿਆ ਕਰੋ ਨਾ ਏ ਗੇਮਾਂ, ਮਾਇਡ ਤੇ ਅਸਰ ਜਾਦਾ ਪਾਦੀਆ। ਮੈ ਜ ਫੋਨ ਬੜਾ ਜਾਦਾ ਚਲਾ ਲਿਆ ਦਿਨ ਚ ਕਿਉਂਕਿ ਫਰੀ ਬੈਠੇ ਤੇ ਸੁੱਤੇ ਹੋਇਆ ਸੀ। ਤੇ ਜਾਦਾ ਚਲਾ ਲਿਆ ਹੁਣ ਮੇਰੀ ਅੱਖਾਂ ਬੜੀ ਭੀੜ ਦੀਆਂ ਪਈਆ।
ਹਾਂ ਜਾਦਾ ਚਲਾਣਾ ਵੀ ਨੀ ਚਾਈਦਾ ਆਈਜ ਵੀਕ ਹੋ ਜਾਂਦੀ ਐ ਨਾ।
ਹਾਂ, ਮੇਰੀਆਂ ਤਾਂ ਹੋ ਗਈਆਂ, ਬਾਕੀ ਛੁੱਟ ਛੁੱਟੀਆਂ ਨੇ, ਕੋਈ ਕੰਮ ਹੈ ਨੀ, ਫੋਨ ਈ ਚਲਾਦੇ ਰਹਿੰਦੇ ਆ ਸਾਰਾ ਦਿਨ। ਹੁਣ ਸਰੀਰ ਤੇ ਐਨਾ ਸਹਿਣ ਕਰ ਨੀ ਸਕਦਾ, ਅੱਖਾਂ ਕਿੰਨੀਆ ਸਹਿਣ ਕਰਨਗੀਆਂ?
ਹੋਰ?
ਹੋਰ ਦੱਸੋ ਤੁਸੀਂ ਕਿੰਨੇ ਟਾਈਮ ਚਲਾਦੇ ਓ ਫੋਨ ਦਿਨ ਚ?
ਹੁਣ ਤੇ ਦੋ ਘੰਟਾ ਚਲਾਣੇ ਆ।
ਅੱਛਾ, ਯੂਟਿਊਬ ਵਗੈਰਾ ਨੀ ਚਲਾਦੇ? ਚਲੋ ਵਧੀਆ ਗੱਲ ਏ। ਯੂਟਿਊਬ ਤੇ ਤਾਂ ਵੀ ਵਧੀਆ ਚੀਜ਼ਾਂ ਆਦੀਆ, ਸਿੱਖਣ ਲਾਇਕ।
ਹੂੰ। ਤੁਸੀਂ ਇੰਟਰ ਬਾਰੇ ਵਿਚ ਕੀ ਇੰਟਰਨੈੱਟ ਬਾਰੇ ਵਿਚ ਕੀ ਕਹਿੰਦੇ ਓ ਕਿ ਅੱਛੀ ਚੀਜ਼ ਐ ਬੁਰੀ ਚੀਜ਼ ਐ?
ਇੰਟਰਨੈੱਟ ਵਧੀਆ ਵੀ ਏ ਤੇ ਬੇਕਾਰ ਵੀ ਏ।
ਜੇ ਏਦਾ ਵਧੀਆ ਇਸਤੇਮਾਲ ਕਰੀਏ ਤਾਂ ਵਧੀਆ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਏਦਾ ਫਾਇਦਾ ਈ ਫਾਇਦਾ ਵੇ, ਜੇ ਗਲਤ ਇਸਤੇਮਾਲ ਕਰੀਏ ਤਾਂ ਫੇਰ ਸਾਡਾ ਈ ਨੁਕਸਾਨ ਏ, ਹਾਂ। ਏ ਤਾਂ ਬੜੀ ਵਧੀਆ ਚੀਜ਼ ਹੈ, ਪਰ ਕਈ ਲੋਕ ਗਲਤ ਇਸਤੇਮਾਲ ਕਰਦੇ ਨੇ। ਫਿਰ ਗਲਤ ਸਾਬਿਤ ਹੁੰਦਾ ਹੈ, ਫਿਰ ਨੁਕਸਾਨ ਕਰਦਾ ਹੈ। ਹੋਲ ਸੋ
ਤੁਹਾਨੂੰ ਕਿਹੜਾ ਮੌਸਮ ਵਧੀਆ ਲੱਗਦਾ ਹੈ, ਮੈਂ ਕੇਹਾ
ਮੌਸਮ ਤੇ ਮੈਨੂੰ ਗਰਮੀਆਂ ਵਧੀਆ ਲੱਗਦੀਆਂ ਨੇ, ਦੇਖੋ। ਨਾ ਹੀ ਸਰਦੀਆਂ ਵਧੀਆ ਲੱਗਦੀ ਐ ਮੈਨੂੰ ਤੇ ਐਵੇ ਦਾ ਮੌਸਮ ਵਧੀਆ ਲੱਗਦਾ, ਬਈ ਠੰਡਾ ਰਹੇ ਮੌਸਮ ਨਾ ਜ਼ਿਆਦਾ ਗਰਮੀ ਹੋਏ ਨਾ ਜ਼ਿਆਦਾ ਸਰਦੀ ਹੋਏ ਵਧੀਆ ਹੋਏ ਮੌਸਮ
ਵਿਚਲਾ ਮੌਸਮ ਹੈ
ਹਾਂ ਹਾਂ ਹਾਂ ਤੁਸੀਂ ਤੁਹਾਨੂੰ ਕਿਹੜਾ ਵਧੀਆ ਲੱਗਦਾ ਮੌਸਮ
ਮੈਨੂੰ ਹੀ ਵਿਚਲਾ ਹੀ ਮੌਸਮ ਵਧੀਆ ਲੱਗਦਾ, ਮਾਰਚ ਦਾ
ਚਲੋ ਵਧੀਆ ਹੀ ਏ, ਆਪਣੇ ਆਪਣੀ ਚੋਇਸ ਐ ਚਲੋ ਠੀਕ ਹੈ, ਮੈਂ ਤੁਹਾਨੂੰ ਫੇਰ ਕਾਲ ਕਰਾਂਗਾ।
ਹਾਂ ਠੀਕ ਹੈ।
ਵੇਹਲਾ ਹੋ ਕੇ ਕਰਾਂਗਾ ਫਿਰ।
ਹਾਂ ਠੀਕ ਹੈ, ਸਤਿ ਸ਼੍ਰੀ ਅਕਾਲ